ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਜ
ਤੁਸੀਂ ਸੁਣਾਓ
ਵਧੀਆ ਮਹਾਰਾਜ ਛ
ਹੋਰ ਕੀ ਕਰ ਬਸ ਭਾਜੀ ਟਾਈਮ ਨ ਲੱਗਦਾ ਤੁਹਾਨੂੰ ਪਤਾ ਕੰਮ ਕਾਰਾ ਚ ਰੁੱਝੇ ਰਹੀਦਾ
ਹਾਂਜੀ ਹਾਂਜੀ ਮੈਂ ਤਾਂ ਮੈਂ ਸੋਚਿਆ ਉਹ ਲਾਗੇ ਤੁਸੀ ਪੀਏ ਮੋਦੀ ਦੇ ਤਾ ਟਾਈਮ
ਅੱਛਾ ਅੱਛਾ ਨਹੀਂ ਨਹੀਂ ਹੋਰ ਸੁਣਾਓ ਘਰ ਪਰਿਵਾਰ ਸਭ ਦੀਆਂ
ਹਾਂਜੀ ਹਾਂਜੀ ਚੜ੍ਹਦੀ ਗਲਾ ਜੀ ਤੁਸੀਂ ਸੁਣਾਓ ਘਰ ਸਭ ਠੀਕ ਨੇ
ਵਧਆ ਘਰ ਸਾਡੇ ਹੋਰ ਕੀ ਰੋਟੀ ਖਾ ਹਾਂਜੀ ਹੋਰ ਕਿਥੇਮਣ ਦਾ ਕਿਥ ਘੁੰਮਣ ਦਾ ਪਲਨ ਬਣਾਆ ਸਮ ਲੋਕੇਸ਼ਨ ਪਆਂ ਮੈਡ ਕਿ ਮਨ ਦਾ ਪਲੈਨ ਨ ਬਣਾਇਆ
ਹਾਂਜੀ ਜੀ ਬਣਾਇਆ ਬਲਾੈਣ ਆਪਾਂ ਜਾ ਰਹੇ ਹ ਹਾਂ ਮੈਂ ਆਪਾਂ ਬਣਾਇਆ ਪਲੈਨ ਆਪਾਂ ਜਾਣ ਡ ਹ ਹਮ ਇਹ ਸ਼੍ਰੀਨਗਰ ਤੋਂ ਅੱਗੇ ਸੋਨਾਮਰਗ ਗੁਲਮਰਗ ਪਹਿਲਗਾਮ
ਪਹਿਲਗਾਂਉ ਜਾਓਗੇ ਵ
ਹਾਂਜੀ, ਹਾਂਜੀ। ਬਹੁਤ ਵਧੀਆ ਮੌਸਮ ਉੱਥੇ ਐ ਮੇਰਾ ਯਾਰ ਦੋਸ ਬੜਗਾਮ ਵਿੱਚ ਵੀ ਹੈ ਉੱਥੇ ਵੀ ਬਾਰਾਮੂਲਾ ਵੀ ਆਪਣੇ ਸਰਦਾਰ ਰਹਿੰਦੇ ਨੇ ਯਾਰ ਦੋਸਤ ਹਾਂਜੀ, ਹਾਂਜੀ। ਫਿਰ ਉਹਨੂੰ ਉਹਨਾਂ ਕੋਲ ਹੀ ਰਵਾਂਗੇ ਘਰ ਉਹਨਾਂ ਦੇ ਉਤੇ ਉਹ ਤਰਨੇ ਮਾਰ ਕੇ ਆਇਓ ਸਾਡੇ ਕੋਲ ਆ ਜਾਓ ਆ ਜਾਓ ਹਾਂਜੀ, ਹਾਂਜੀ ਬਹੁਤ ਵਧੀਆ ਮੌਸਮ ਹੁੰਦਾ ਉੱਥੇ। ਠੰਡ ਹੁੰਦੀ ਹੈ।
ਕੰਮ ਕਾਰਜ ਸਹੀ ਚੱਲ ਰ।
ਹਾਂਜੀ, ਹਾਂਜੀ ਵਧੀਆ ਜੇ ਤੁਸੀਂ ਸੁਣਾਓ ਤੁਸੀਂ ਨੀ ਬਣਾਇਆ ਕੋਈ ਘੁੰਮਣ ਦਾ ਪੈਣਾ ਆਇਓ ਇੱਥੇ ਘੁੰਮਾ ਲੈਂਦੇ ਆ ਤੁਹਾਨੂੰ
ਬਸ ਮੈਂ ਤਾਂ ਹੀ ਫੋਨ ਕੀਤਾ ਸੀ। ਤੁਗ ਕਰਨਾ ਹੀ ਸੀ ਫੋਨ। ਤੁਹਾਡਾ ਆਆ ਮੈਂ ਕਹਿਣਾ ਅਸੀਂ ਸ਼ਨੀਵਾਰ ਆ ਰਹੇ ਹ ਅਸੀਂ ਤੁਹਾਡੇ ਉੱਥੇ। ਹਮ।
ਅੱਛਾ, ਅੱਛਾ ਅਗਲੇ ਵਾਰੇ ਸ਼ਨੀਵਾਰ ਉਸ ਤੋਂ ਅਗਲੇ ਸ਼ਨੀਵਾਰ ਹਾਂ ਜ਼ਰੂਰ ਜ਼ਰੂਰ ਆਓਗੇ।
ਫਿਰ ਸਾਨੂੰ ਆ ਕੇ ਆਣਾ ਤੁਸੀਂ ਜਰੂਰ ਅਸੀਂ ਹੈਗੇ ਚਾਰ ਬੰਦੇ ਆ। ਮੈਂ ਮੇਰਾ ਵੱਡਾ ਭਰਾ ਮ ਬਾਕੀ ਮੇਰੀ ਸਿਸਟਰ ਨਾਲ ਉਹਨਾਂ ਦੇ ਦੋ ਬੱਚੇ ਨੇ ਚਾਰ ਹੀ ਬੰਦੇ ਲਾ ਲਓ ਬੱਚੇ ਤੇ ਦੋ ਨੇ ਛੋਟੇ।
ਅੱਛਾ, ਅੱਛਾ, ਅੱਛਾ। ਠੀਕ ਆ, ਠੀਕ ਆ। ਕੋਈ ਨਹੀਂ ਲੈ ਆਵਾਂਗੇ ਜ਼ਰੂਰ -ਮਸ ਤੁਸੀਂ ਦੱਸ ਜ
ਨਾਲੇ ਤੁਹਾਡੇ ਮਾਤਾ ਕੋਲ ਨਾ ਅਸੀਂ ਵੜੀਆਂ ਵੀ ਬਣਵਾਈਆਂ ਰਆਂ ਸੀ ਕਾਫੀ ਟਾਈਮ ਹੋ ਗਿਆ। ਬੜੀਆਂ ਬਣੀਆਂ ਦੀਆਂ ਨੇ ਉਹ ਕਹਿੰਦੇ ਸੀ ਕਿ ਆਪ ਪਾਓ ਤੁਸੀਂ ਲੈਣ ਤੇ ਮੈਂ ਕਿਹਾ ਚਲਵੜੀਆਂ ਵੀ ਲੈਵਾਂਗੇ ਨਾਲੇ ਕਾਫੀ ਟਾਈਮ ਹੋ ਗਿਆ ਤੁਹਾਡੇ ਇੱਥੇ ਆਏ ਨੀ ਤੁਹਾਨੂੰ ਮਿਲ ਲਾਂਗੇ
ਅੱਛਾ। ਅੱਛਾ, ਅੱਛਾ, ਅੱਛਾ। ਮੇਰੀ ਮਾਤਾ ਬੈ ੜੀਆਂ ਬਣਾਉਦੀ ਮੈਨੂੰ ਦੱਸਿਆ ਨੀ ਆ ਮਾਤਾ ਮੇਰੀ ਨੂੰ।
ਪਿੱਛੇ ਜਿਹੀ ਗ ਹੋਈ ਸੀ ਪਿਛੇ ਮਹੀਨੇ ਤਾਂ ਕਹਿੰਦੇ ਅਸੀਂ ਅਸੀਂ ਬੜੀਆਂ ਬਣਾਈਆਂ ਮੈਂ ਕਿਹਾ ਮੇਰੀ ਵੀ ਬਣਾ ਦਉ ਕਹਿੰਦੇ ਬਣਾਤੀਆਂ
ਅੱਛਾ, ਅੱਛਾ, ਅੱਛਾ। ਕੋਈ ਨਹੀਂ ਤੁਸੀਂ ਆਓ ਲੈਣ ਆਓ ਸ਼ਨੀਵਾਰ ਆ ਜਿਓ।
ਸ਼ਨੀਵਾਰ ਅਸੀਂ ਆਣੇ ਸਵੇਰੇ ਛਾਲੀ ਮਾਰ ਤੇ।
ਅੱਛਾ ਸ਼ਨੀਵਾਰ ਸਵੇਰੇ ਸ਼ਾਲੀਮਾਰ ਥੋੜ੍ਹੀ ਆਦੀ ਤੀ ਆਦੇ ਸ਼ਾਲੀਮਾਰਚਲ
ਅੱਛਾ। ਰਾਤੀ ਮੈਨੂੰ ਨਾ ਪਤਾ ਪਤਾ ਨਹੀਂ ਹੈਗਾ। ਕਿਉਂ
ਅੱਛਾ ਅੱਛਾ ਮਆ ਗ ਅੱਛਾ ਅੱਛਾ ਅੱਛਾ
ਹੋਰ ਤੁਹਾਡੇ ਘਰ ਪਰਿਵਾਰ ਸਭ ਵਧੀਆ ਨਹੀਂ ਮੈਂ ਕਨਫਰਮ ਹੀ ਨਹੀਂ ਕੀਤਾ ਵੀਰ ਜੀ ਪਤਾ ਕੀ ਗੱਲ ਥੋੜਾ ਬਿਜ਼ੀ ਰਹਿੰਦਾ ਵਾ ਨਾ ਬਾਕੀ ਮੈਂ ਕਹਿ ਦਿੱਤਾ ਸੀ ਵੀ ਸ਼ਨੀਵਾਰ ਦੀ ਟਿਕਟਾ ਦੇ ਸ਼ਨੀਵਾਰ ਚੱਲਾਂਗੇ ਉਹਨੇ ਮੈਨੂੰ ਕਿਹਾ ਚਲੋ ਠੀਕ ਹੈ ਭਾਜੀ ਕਰਾਤੀ ਹੁਣ ਮੈਨੂੰ ਇਹਂ ਨੀ ਪਤਾ
ਅੱਛਾ ਕਨਫਰਮ ਕਰ ਲੈਣਾ ਸੀ ਮੈਂ ਕੋਈ ਹੁਣ ਹੋ ਗਈ ਕੰਨਫਰਮ
ਤੇ ਹੋ ਗ ਹੀ ਆ ਕਨਫਰਮ ਆਪਣਾ ਸ਼ਾਮ ਦੀ ਟੇਨ ਖਣੀ ਸਾਡੇ ਅੱਠ ਵਜੇ ਹੈ ਨਾ
ਹਾਂਜੀ ਹਾਂਜੀ ਠੀਕ ਆ ਠੀਕ ਆ ਚਲੋ ਕੋਈ ਨਹੀਂ ਆਓ ਜ਼ਰੂਰ ਆਓ ਵੈਲਕਮ ਵੈਲਕਮ ਫਿਰ ਆਪਾਂ ਚੱਲਾਂਗੇ ਸਮਾ ਲਿਆਵਗੇ ਤੁਹਾਨੂੰ
ਹਾਂ ਬਿਲਕੁਲ ਤਾਂ ਹੀ ਆਣਾ ਅ ਸੀ ਮੇਨ ਤੇ ਸਾਨੂੰ ਘੁੰਮਣ ਦਾ ਹੀ ਹੈਗਾ ਚਲੋ ਅਸੀਂ ਘੁੰਮ ਫਿਰ ਲਵਾਂਗੇ ਨਾ
ਹਾਂਜੀ ਤੁਹਾਡੇਾ ਕੰਮ ਸਹੀ ਚ ਡਰਾਈ ਫਰੂਟ ਦਾ
ਕੰਮ ਮੈਂ
ਅੱਛਾ ਅੱਛਾ ਅੱਛਾ ਨਾ ਚਲੋ ਕੋਈ ਇੱਥੇ ਹੈਗਾ ਪਹਿਲਗਾਮ ਚ ਡੀਲਰ ਹੈ ਗ ਨਾ ਪਰ ਤੁਹੂੰ ਸ਼ਾਹੀਦਾ ਉਹਨਾਂ ਕੋਲੋਂ ਦਵਾ ਦਵਗਾ
ਚੱਕਰ ਕੁਛ ਮੰਗਗਾਉਣਾ ਦੱਸ ਦਓ ਡਰਾਈ ਫਰੂਟ ਵਗੈਰਾ
ਹਾਂਜੀ
ਹੋਰ ਸੁਣਾਓ
ਹਾਂਜੀ ਹਾਂਜੀ ਹਾਂਜੀ ਤੇ ਮੈਂਹਾਨੂੰ ਕਿਹਾ ਸੀ ਮੈਨੂੰ
ਪੰਜਜੀ
ਸ਼ਰਬਤ ਭੇਜਿਓ ਭੇਜਿਆ ਨੇ ਤੁਸੀਂ ਇਹਨਾਂ ਨੇ ਮੈਂ ਤੁਸੀਂ ਮੈਨੂੰ ਉਹ ਕਿਹਾ ਸੀ ਤੁਹਾਨੂੰ ਮ ੋਲ ਜਾ ਆਹ ਹਾਂ ਉਹਨਾਂ ਨਾਲ ਮੈਂ ਤੁਹਾਡਾ ਭਰਾ ਉਹ ਵੀ ਬੜਾ ਵਧਈਆ ਵਧੀਆ ਬਣਾਉਂਦਾ ਮੈਂ ਸੁਣਿਆ ਸੀ ਉਹਨੇ ਉਹ ਉਹਨੇ ਲਗਾਇ ਦਾ ਕੀ ਮੈਂਗਾ ਤੁਹਾਡਾ ਭਰਾ
ਹਾਂ ਕੀ ਬਣਾਇਆ ਦਾ ਉਹ ਹੀ ਨਾ
ਹਮ ਮੈਂ ਕਹਿ ਰਿਹਾ ਤੁਹਾਡਾ ਬ੍ਰਦਰ ਜਿਹੜਾ ਹੈਗਾ ਵੱਡਾ
ਹਾਂਜੀ ਹਾਂਜੀ ਹਾਂਜੀ ਹਾਂਜੀ
ਮੈਂ ਕਿਹਾਹਿ ਬ੍ਰ ਤੁਹਾਡਾ ਹ ਕੀ ਮੈਂਗਾ ਹੈਾ
ਨਹੀਂ ਨਹੀਂ ਮੈਂ ਨਹੀਂ ਭਾਜੀ ਪਹਿਲੇ ਸੀ ਸੁਣ ਤੇ ਨੀ
ਛੱਡਤਾ ਵੈ ਏਦਾ ਕੰਮ ਨੀ ਉਹ ਬਣਾਉਂਦੇ ਸੀ ਨਾ ਉਹ ਉਹਨਾਂ ਨੇ ਕੰਮ ਸਟਾਰਟ ਕੀਤਾ ਸੀ ਨਾ ਅਰਕ ਕੱਢਦੇ ਸਨ ਬੜਾ ਵਧੀਆ
ਹਾਂਜੀ ਅੱਛਾ ਦੂਜ ਅੱਛਾ ਉਹਲੇ ਭਾਜੀ ਦੀ ਗੱਲ ਕਰ ਰਹੇ ਹੋ ਤੁਸੀਂ ਮੈਨੂੰ ਲੱਗਿਆ ਦੂਸਰੇ ਹਾਂਜੀ ਉਹਓਲੇ ਭਾਜੀੀ ਤੇ ਕਰਦੇ ਰਹੇ ਕੰਮ
ਅੱਛਾੱਾ ਹਕੀਮ ਹਕੀਮੈਂ ਕਹਿਿੰ
ਹਾਂਜੀ ਹਾਂਜੀ ਜੀਹੁਤ ਵਧਆ ਕ ਉਹਨਾਂ ਨੇ ਪਿੱਛੇ ਦੀ ਸ਼ਰਬਤ ਬਣਾਇਆ ਸੀਗਾ ਬੜਾ ਹੀ ਵਧੀਆ ਸ਼ਰਬਤਨਾਇਆ ਸੀ
ੇ ਨੀ ਮੈਂ ਉਹਨੂੰ ਕਿਹਾ ਹੀ ਮੈਂ ਕਿਹਾ ਮੇਰੇਸਤੇ ਅਰਕ ਬਣਾ ਦ ਜੇ ਉਹ ਕਹਿੰਦੇ ਅੱਜ ਵੀ ਇੰਨਾ ਕੱਲ੍ਹ ਪੈਂਦਾ ਉਹ ਬਿਜ਼ੀ ਬੜੇ ਨੇ ਹਾਂਜੀ ਹਾਂਜੀ
ਅੱਛਾ ਅੱਛਾ ਬਸ ਨਾਹਾਉਣੇ ਕੋਲ ਬਿਨਾਂ ਬੀ ਟਾਈਮ ਨਹੀਂ ਦਿੰਦਾ
ਹਾਂ ਹਾਂ ਉਹੀ ਕਹਿ ਨਾ ਉਹ ਕਸਟਮਰ ਬੜੇ ਉਹਨਾਂ ਕੋਲ ਪਿਆ
ਹਾਂਜੀ ਹਾਂਜੀ ਹਾਂਜੀ ਪਤਾ ਕੀ ਗੱਲ ਉਹਨਾਂ ਦੇ ਨਾ ਘਰ ਵੀ ਬਜ਼ੁਰਗ ਜਿ ਰਹਿੰਦੇ ਨੇ ਕਾਫ਼ੀ ਉਹਨਾਂ ਨੇ ਉਹਨਾਂ ਨੂੰ ਵੀ ਦੇਖਣਾ ਪੈਂਦਾ ਆ ਤੇ ਆ ਨਹੀਂ ਸਾਂਭਣੀ ਪੈਂਦੀ ਬੱਚੇ ਵੀ ਉਹਨਾਂ ਦੇ ਛੋਟੇ ਆ
ਹਾਂ ਅੱਛਾ ਤਾਂ ਹੀ ਨੀ ਚਲੋਸੀਂ ਤੁਹਾਨੂੰ ਮੇਨੂੰ ਮੈਸੇਜ ਦੇ ਦੇ ਜ ਮੈਨੂੰ ਹੈਲੋ ਲੋ ਹੈਲੋ ਹੈਲੋ ਹੈਲੋ